ਹਾਂ ਕੋਰੀ ਕੀ ਹਾਲ ਚਾਲ ਨੇ
ਤੂੰ ਦੱਸ
ਵਧੀਆ ਮੈਂ ਵੀ ਹੋਰ ਸਾਰੇ ਠੀਕ ਨੇ ਘਰੇ
ਸਭ ਠੀਕ ਠਾਕ ਤੂੰ ਸੁਣਾ ਸਭ ਠੀਕ ਠਾਕ ਨੇ
ਵਧੀਆ ਮੈਂ ਸੁਣਿਆ ਤੂੰ ਅੰਬਸਰ ਘੁੰਮ ਕੇ ਆਈ ਸੀ
ਹਾਂ ਗਈ ਹੀ ਥੋੜੇ ਦਿਨ ਪਹਿਲਾਂ
ਅੱਛਾ ਕਿਹਦੇ ਨਾਲ ਗਈ ਸੀ
ਗਏ ਹੀ ਪਾਪਾ ਗਏ ਹੀ ਦਾਦੀ ਮੰਮਾ ਗਏ ਹੀ ਮੈਂ ਗਈ ਹੀ ਮੇਰਾ ਭਰਾ ਗਿਆ ਹੀ
ਅੱਛਾ ਮੈਨੂੰ ਤੇ ਭੁੱਲ ਗਈ ਮੇਰੇ ਅਸੀਂ ਪ੍ਰਸ਼ਾਦ ਲਿਆਈ
ਨਹੀਂ ਸੋਰੀ ਮੈਨੂੰ ਮਾਫ਼ੀ ਦਈ
ਅੱਛਾ ਹੋਰ
ਉੱਥੇ ਅਸੀਂ ਤਾਂ ਪਹਿਲਾਂ ਗੁਰਦੁਆਰੇ ਗਏ ਸੀ ਬਾਬਾ ਦੀਪ ਸਿੰਘ ਜੀ ਦਾ ਗੁਰਦੁਆਰਾ ਨਾ ਉੱਥੇ ਮੱਥਾ ਟੇਕਿਆ ਫੇਿਰ ਲੰਗਰ ਛਕਿਆ
ਅੱਛਾ ਹੋਰ ਹੋਰ ਕੀ ਕੀ ਕੀਤਾ ਤੂੰ ਉੱਥੇ
ਬਸ ਫੇਰ ਉੱਥੇ ਸਾਡੇ ਰਿਸ਼ਤੇਦਾਰ ਵੀ ਉੱਧਰ ਹੀ ਰਹਿੰਦੇ ਨੇ ਫੇਰ ਆਪਾਂ ਉਹਨਾਂ ਦੇ ਘਰ ਚਲੀਏ
ਅੱਛਾ ਮੇਰਾ ਵੀ ਬੜਾ ਮਨ ਹੋਣ ਡਿਆ ਜਾਣ ਦਾ।
ਅੱਛਾ- ਅੱਛਾ। ਉੱਥੇ ਮਤਲਬ ਕਿ ਬਹੁਤ- ਬਹੁਤ ਚੀਜ਼ਾਂ ਨੇ, ਵੇਖਣ ਵਾਲੀਆਂ। ਜਿਵੇ, ਉੱਥੇ ਪਹਿਲੀ ਗੱਲ ਤਾਂ ਉੱਥੇ ਇਨਵਾਇਰਮੈਂਟ ਜਿਹੜਾ, ਮਾਹੌਲ ਹੈ ਉਹਹੀ ਬਹੁਤ ਵਧੀਆ ਹੈ।
ਅੱਛਾ- ਅੱਛਾ। ਬਸ ਵੇਖ ਕੇ ਆ, ਯਾ ਸੁਣ ਕੇ ਵੀ ਖੁਸ਼ੀ ਹੋ ਜਾਂਦੀ ਸਾਨੂੰ, ਆ ਆਪਣੇ ਦਿਲ ਨੂੰ।
ਹਾਂ, ਸਹੀ ਗੱਲ ਉੱਥੇ ਮਤਲਬ, ਸਾਰੀ ਜਗਾ ਗੁਰਦੁਆਰੇ ਹੀ ਗੁਰਦੁਆਰੇ ਨੇ।
ਅੱਛਾ। ਭੀੜ ਵੀ ਬਹੁਤ ਹੁੰਦੀ। ਹੈਗੀ।
ਹਾਂ- ਹਾਂ। ਬਹੁਤ, ਹੀ ਅਸੀਂ ਮੱਥਾ ਟੇਕਣ ਵਾਸਤੇ ਲਾਈਨ ਚ ਲੱਗੇ ਹੀ, ਅੱਧਾ ਘੰਟਾ ਅਸੀਂ ਲਾਈਨ ਚ ਹੀ ਖਲੋਤੇ ਰਹੇ।
ਅੱਛਾ- ਅੱਛਾ।
ਸੰਗਤ ਹੁੰ।
ਉਥੇ ਸੈਂਕੜਾਂ ਚ ਸੁ ਦੁਨੀਆਂ ਆਉਂਦੀ ਆਂਦੀ ਪਈ। ਹੋਰ ਕੀ, ਕੀ ਕੀਤਾ ਹੋਰ ਕੀ ਹੈ ਉੱਥੇ?
ਹੋਰ, ਬਹੁਤ ਕੁਛ ਇੱਕ ਉੱਥੇ ਫੇਮਸ ਜਲਿਆਂ ਵਾਲਾ ਬਾਗ ਵੀ ਹੈਗਾ। ਉੱਧਰ। ਹਾਂਜੀ- ਹਾਂਜੀ, ਮੈਨੂੰ ਕੁਛ ਜਿਆਦਾ ਜਾਣਕਾਰੀ ਨੀ ਹੈਗੀੇ। ਦੇ ਬਾਰੇ ਮੈਂ ਸੁਣਿਆ, ਕਿ ਉੱਥੇ ਅੰਗਰੇਜ਼ਾਂ ਨੇ ਮਾਸੂਮ ਲੋਕਾਂ ਤੇ ਗੋਲੀਆਂ ਚਲਾ ਕੇ ਹੀ। ਤੇ, ਉਹ ਗੋਲੀਆਂ ਦੇ ਨਿਸ਼ਾਨ ਜੇ ਵੀ ਉੱਥੇ ਹੈਗੇ ਨੇ।
ਅੱਛਾ- ਅੱਛਾ, ਇਹ ਤੇ ਬੜੀਆ ਅਨਮੋਲ ਜੀ
ਹਾਂਜੀ- ਹਾਂਜੀ, ਪਤਾ ਕੀ, ਐਵੇਂ ਹਾਂ ਇਏਦਾਂ ਦੀ ਜਗਾ ਤੇ ਜਾਈਏ, ਤੇ ਸਾਨੂੰ ਸਾਡੇ ਇਤਿਹਾਸ ਬਾਰੇ ਪਤਾ ਚੱਲਦਾ।
ਹਾਂ, ਸਾਰਾ ਪੁਰਾਣੇ, ਸਾਰਾ ਪਤਾ ਲੱਗਦਾ ਹੈ। ਉੱਥੇ ਇੱਕ ਵਾਹਗਾ ਬੋਡਰ ਵੀ ਤਾਂ ਹੈਗਾ।
ਹਾਂਜੀ- ਹਾਂਜੀ, ਵਾਹਗਾ ਬੋਡਰ ਵੀ ਹੈ। ਉੱਥੇ ਮਤਲਬ ਕਿ, ਉੱਥੇ ਨਾ। ਜਿਹੜਾ ਵਾਹਗਾ ਬੋਡਰ ਤੋਂ, ਉਹਓਦੀ ਜਿਹੜੀ ਸੀਮਾ। ਪਾਕਿਸਤਾਨ ਦੀ ਸੀਮਾ, ਉੱਥੇ ਟੱਚ ਕਰਦੀ ਹੈ। ਹਾਂ। ਕਈ ਮਤਲਬ ਅਸੀਂ ਉੱਥੋਂ ਪਾਕਿਸਤਾਨ ਵੇਖ ਸਕਦੇ ਹਾਂ ਡਾਇਰੈਕਟ। ਤੇ ਉੱਥੇ ਪਰੇਡ ਹੁੰਦੀ ਹੈ। ਲੋਕੀ ਗਾਣੇ ਗਾਉਂਦੇ ਨੇ ਬਹੁਤ। ਸਾਰੇ ਬਹੁਤ ਜੋਸ਼ ਉਤਸ਼ਾਹ ਹੁੰਦਾ ਉੱਥੇ। ਹਾਂਜੀ- ਹਾਂਜੀ, ਉੱਥੇ ਵੀ ਸਾਨੂੰ ਬਹੁਤ ਕੁਛ ਸਿੱਖ ਦੇਖਣ ਨੂੰ ਮਿਲਦਾ।
ਹਾਂਜੀ ਹੋਰ ਮੈਂ ਸੁਣਿਆ ਅਤੇ ਪੰਜਾਬੀ ਜੁੱਤੀਆਂ ਪੰਜਾਬੀ ਸੂਟ ਬੜੇ
ਹਾਂਜੀ ਹਾਂਜੀ ਹਾਂਜੀ ਉੱਥੇ ਤਾਂ ਮਤਲਬ ਕਿ ਹੁਣ ਮੈਂ ਤਾਂ ਇਸ ਵਾਰ ਤਾਂ ਕੁਛ ਵੀ ਨਹੀਂੀ ਲੈ ਕੇ ਆਈ
ਅੱਛਾ ਜੀ
ਹੋਰ ਕੀ ਕੀ ਖਾਧਾ ਉੱਥੇ
ਉੱਥੇ ਅ ਜਦੋਂ ਗਏ ਹੀ ਆਪਾਂ ਰਸਤੇ ਚ ਰੁਕੇ ਹੀ ਥੋੜਾ ਰਾਸ਼ ਮਤਲਬ ਕਿ ਆਰਾਮ ਕੀਤਾ ਆਪਾਂ
ਅੱਛਾ
ਹਾਂ ਫੇਰ ਥੋੜੀ ਦੇਰ ਉੱਥੇ ਸਾਨੂੰ ਪਹੁੰਚਣ ਲੱਗਿਆ ਛੇ ਤੋਂ ਸੱਤ ਘੰਟੇ ਲੱਗ ਗਏ ਸੀ
ਅੱਛਾ
ਹਮ ਤੁਸੀਂ ਕਦੇ ਗਏ ਨੀ ਕਿਵੇਂ ਉੱਥੇ
ਨਹੀਂ ਮੈਂ ਜਾਣਾ ਮੈਂ ਤਾਂ ਹੀ ਪੁੱਛ ਰਹੀ ਸੀ ਤੁਹਾਨੂੰ
ਅੱਛਾ ਅੱਛਾ।
ਤੇ ਕਿੱਥੋਂ ਜਾਈਦਾ ਹੈ ਕਿਵੇਂ ਫੜੀ ਦੀਆਂ ਨੇ ਬੱਸਾਂ, ਟਰੇਨਾਂ? ਤੇ ਮੈਨੂੰ ਸਾਰਾ ਤਾਂ ਹੀ ਮੈਂ ਤੁਹਾਨੂੰ ਪੁੱਛ? ਪੁੱਛ ਰਹੀਆਂ ਕਿਵੇਂ?
ਅੱਛਾ ਜੀ ਅੱਛਾ ਜੀ ਹਾਂਜੀ ਆਪ। ਪਤਾ ਅਸੀਂ ਆਪਣੀ ਗੱਡੀ ਤੇ ਗਏ ਹੀ ਅਸੀਂ ਨਾ ਟ੍ਰੇਨ ਬੱਸ ਤੇ ਘੱਟ ਹੀ ਜਾਂਦੇ ਹਾਂ। ਹਾਂਜੀ ਪਤਾ ਕਿ ਹੁਣ ਹਾਂਜੀ ਹਾਂਜੀ ਆਪਣੀ ਗੱਡੀ। ਗੱਡੀ ਤੇ ਜਾਈਏ ਤੇ ਕਿਤੇ ਵੀ ਰੋਕ ਸਕਦੇ ਹਾਂ ਵਿੱਚ ਆਰਾਮ ਨਾਲ ਮਤਲਬ ਕੀ ਜਾਈਏ?
ਆਰਾਮ ਨਾਲ ਫਿਰ ਉੱਥੋਂ ਵੀ ਜਿਵੇਂ ਆਟੋ ਕਰਨਾ ਪੈਂਦਾ ਹੈ ਉਹਦੀ ਕੋਈ ਸਮੱਸਿਆ ਨੀ ਹੁੰਦੀ ਫਿਰ। 'ਵਿੱਚ।
ਹਾਂਜੀ ਬਿਲਕੁਲ ਆਪਾਂ ਜਿੱਥੇ ਵੀ ਜਾਣਾ ਉੱਥੇ ਜਾ ਸਕਦੇ ਹਾਂ। ਹਾਂ ਕਈ ਵਾਰ। ਓਟੋ ਰਿਕਸ਼ਾ ਕੋਈ ਨਹੀਂ ਮਿਲਦਾ। ਮਿਲਦੇ ਹੈਗੇ ਹਾਂਜੀ।
ਹੁੰਦਾ ਏ ਤੇ ਲੋਕ। ਅੱਗੇ ਬਹੁਤ ਉਹ ਹੁੰਦੇ ਨੇ।
ਪੀੜ ਹੁੰਦੀ ਹੈ ਉੱਥੇ? ਉੱਥੇ ਤਾਂ ਖਾਣ ਦੀਆਂ ਚੀਜ਼ਾਂ ਵੀ ਬਹੁਤ ਫੇਮਸ ਨੇ। ਇੰਨੀਆਂ ਪ੍ਰਸਿੱਧ ਨੇ ਨਾ ਉੱਥੇ ਖਾਣ ਦੀਆਂ ਚੀਜ਼ਾਂ।
ਹੂੰ।
ਹਾਂਜੀ ਜਿਵੇ ਛੋਲੇ ਭਟੂਰੇ ਹੋ ਗਏ ਹਾਂ। ਅੰਮ੍ਰਿਤਸਰੀ ਕੁਲਚੇ ਬਹੁਤ। ਫੇਮਸ ਨੇ ਉਹਨਾਂ ਉਹਨਾਂ ਦਾ ਤਾਂ ਸਵਾਦ ਹੀ ਅਲੱਗ ਹੁੰਦਾ ਹੈ। ਇੱਕ ਹੁੰਦਾ ਹਾਂਜੀ ਹਾਂਜੀ ਇੱਕ ਪੀਜਾ ਕੁਲਚਾ। ਕੱਚਾ ਵੀ ਹੁੰਦਾ।
ਹਾਂ।
ਉਹ ਬੜਾ ਸਵਾਦ ਉਹਨੂੰ ਪਤਾ ਕੀ ਉਹ 'ਚ ਛੋਲਿਆਂ ਦੇ ਵਿੱਚ ਪੂਰਾ? ਉਹ ਕਰਕੇ ਉਹ ਦਿੰਦੇ ਨੇ ਹਾਂਜੀ।
ਪੀਜੇ ਵਾਂਗੂੰ ਬਣਾਇਆ ਹੁੰਦਾ।
ਹਾਂਜੀ ਉੱਥੇ ਅੰਮ੍ਰਿਤਸਰੀ ਲੱਸੀ ਬੜੀ। ਫੇਮਸ ਹੈ।
ਉਹੀ ਪੰਜਾਬੀਆਂ ਦਾ ਆਪਣਾ ਰੀਤੀ ਰਿਵਾਜ।
ਹਾਂਜੀ ਹਾਂਜੀ ਹਾਂਜੀ।
ਹੋਰ ਤੁਸੀਂ ਵਾਪਸ ਕਦੋਂ ਆਏ?
ਅਸੀਂ ਜਿੱਦਾਂ ਅਗਲੇ ਦਿਨ ਵਾਪਿਸ ਆ ਗਏ ਹੀ।
ਅੱਛਾ ਅੱਛਾ ਹੋਰ? ਹੁਣ ਕੀ ਕਰਦੇ ਹੋ
ਹੁਣ ਬਸ ਨੀ ਬਸ ਅਸੀਂ ਬੈਠੇ ਹੀ ਤੁਹਾਡਾ ਫੋਨ ਆਇਆ ਮੈਂ ਕਿਹਾ ਕੋਮਲ ਨਾਲ ਗੱਲ ਕਰ ਲਈਏ
ਅੱਛਾ-ਅੱਛਾ, ਹੋਰ ਆਂਟੀ ਜੀ ਕੀ ਕਰਦੇ ਦਿਨ
ਆਂਟੀ ਜੀ ਫੋਨ ਵੇਖਣ ਦੇ ਨੇ ਹਾਂਜੀ।
ਆਜੋ ਮਿਲ ਜੋ ਸਾਨੂੰ
ਹਾਂਜੀ-ਹਾਂਜੀ। ਅਸੀਂ ਵੀ ਆਵਾਂਗੇ ਪਹਿਲੇ ਤੁਸੀਂ ਆਓ
ਅਸੀਂ ਤੇ ਆਵਾਂਗੇ ਹੀ ਆਵਾਂਗੇ ਤੁਸੀਂ ਬੁਲਾਓ ਤੇ ਪਿਆਵਾਂਗੇ
ਹਾਂਜੀ ਕਿਤੇ ਘੁੰਮਣ ਦਾ ਪਲੈਨ ਬਣਾਓ ਜਾਂ
ਹਾਂ ਹਾਂ।
ਹਾਂਜੀ ਉਹ ਦਿਨ ਕਹਿਣਿੰਦੇ ਹੀ ਆ ਇਹ ਗੁਰਦੁਆਰੇ ਹੀ ਚੱਲਣੇ ਜਿਵੇਂ ਪੰਜੋਖੜਾ ਸਾਹਿਬ ਚੱਲਦੇ ਆ ਬਾਬਾ ਮਾਰ ਕੰਢੇ ਚੱਲਦੇ ਹਾਂ, ਹਾਂਜੀ ਆਪਾਂ ਸਾਰੇ ਦੋਸਤ ਕਠੇ ਇਕੱਠੇ ਹੋ ਕੇ ਜਾਈਏ ਨਾ ਫਿਰ ਅਲੱਗ ਹੀ ਮਤਲਬ ਕੀ ਹੁੰਦਾ
ਹਾਂ ਆਪਾਂ ਉਹਨੂੰ ਦੂਸਰੀਆਂ ਨੂੰ ਵੀ ਪੁੱਛ ਲਾਂਗੇ ਗੋਰੀ ਨੂੰ ਅੰਜਲੀ ਨੂੰ
ਗੋਰੀ ਤਾਂ ਮੈਂ ਹੀ ਹਾਂ ਹੋਰ-ਹੋਰ ਕਿਹੜੀ ਗੋਰੀ ਹੈ ਤੁਹਾਡੇ ਕੋਲ
ਕੀ ਗੋਰੀ ਹੈ, ਹੋਰ ਹੋਰ ਕੀ ਅਸੀਂ ਸਾਰੇ ਸਹੇਲੀਆਂ ਰਲ ਕੇ ਕੇ
ਹਾਂਜੀ-ਹਾਂਜੀ, ਹਾਂਜੀ ਸਗੋਂ ਪਤਾ ਕੀ ਉੱਥੇ ਗੁਰਦੁਆਰੇ ਦਾ ਮਤਲਬ ਕਿ ਜਿਹੜਾ ਮਾਹੌਲ ਹੁੰਦਾ ਹੈ ਅਲੱਗ ਜਿਹਾ ਹੁੰਦਾ ਹੈ। ਹਾਂਜੀ ਉੱਥੇ ਚਲੀਏ ਹੋਰ ਏਧਰ ਉਧਰ ਤਾਂ ਆਪਾਂ ਘੁੰਮਦੇ ਹੀ ਰਹਿੰਦੇ ਹਾਂ ਸਾਰਾ
ਹਾਂਜੀ ਉਹ ਤਾਂ ਇੱਧਰ -ਉੱਧਰ ਤਾਂ ਆਪਾਂ ਸ਼ਾਹਬਾਦ ਵੀ ਘੁੰਮ ਲੈਂਦੇ ਹਾਂ।
ਹਾਂਜੀ ਸਹੀ ਗੱਲ ਹੈ ਜੀ ਤੇ ਮੇਰੀ ਇੱਕ ਗੱਲ ਸੁਣੋ ਅਹ ਦਸ ਮਿੰਟ ਤੋਂ ਜ਼ਿਆਦਾ ਗੱਲ ਨਹੀਂ ਕਰ ਸਕਦੇ, ਤੇ ਕਾਊਂਟ ਨਹੀਂ ਹੋਏਗੀ ਤੁਹਾਡੀ ਕੋਲ।
ਹਾਂਜੀ-ਹਾਂਜੀ ਪਤਾ ਮੈਨੂੰ
ਹਾਂਜੀ-ਹਾਂਜੀ ਤੁਸੀਂ ਟਾਈਮ ਨੋਟ ਕੀ
ਹਾਂਜੀ ਹਾਂਜੀ ਸੱਤ ਮਿੰਟ ਹੋਏਆ
ਠੀਕ ਹੈ ਜੀ ਠੀਕ ਹੈ ਜੀ ਹੋਰ ਸੁਣਾਓ ਅੰਜਲੀ ਨਾਲ ਤੇ ਅੰਜਲੀ ਦੂਸਰੀ ਅੰਜਲੀ ਨਾਲ ਤੁਹਾਡੀ ਗੱਲ ਹੋਈ ਸੀ
ਨਹੀਂ ਨਹੀਂ ਉਹ ਮੇਰਾ ਫੋਨ ਵੱਜਦਾ ਪਿਆ ਵ ਮੈਂ ਅੱਜ ਚੁੱਕ
ਅੱਛਾ ਮੈਂ ਵੀ ਕਹਾਂ ਕਿਸੇ ਦਾ ਫੋਨ ਤਾਂ ਵੱਜਣ ਦੇ ਆ ਮੈਨੂੰ ਵੀ ਬਾਅਦ ਚ ਹੀ ਆਉਂਦੀ ਸੀ ਇੱਧਰ
ਹਾਂਜੀ ਦੋ ਵਾਰ ਆ ਗਿਆ ਮੈਂ ਦੋ ਵਾਰ ਕੱਟਦਾ ਹੋਇਆ ਉਹਦਾ ਫੋਨ
ਅੱਛਾ ਅੱਛਾ ਚਲੋ ਕੋਈ ਨੀ ਆਪਾਂ ਗੱਲ ਕਰ ਲਾਂਗੇ ਫੇਰ ਉਹਨੂੰ ਫੋਨ ਕਰ ਲਿਓ ਉਹ ਵੀ ਇਸੇ ਕਰਕੇ ਫੋਨ ਕਰਦੀ ਹੋੁੰਦੀ ਤੁਹਾਨੂੰ
ਕਰੀਏ
ਹਾਂਜੀ ਹਾਂਜੀ ਰਾਤੀ ਮੈਂ ਤੁਹਾਨੂੰ ਫੋਨ ਕੀਤਾ ਸੀ ਤੁਸੀਂ ਮੈਸੇਜ ਕੀਤਾ ਸੀ ਕਿ ਹਜੇ ਸਵੇਰੇ ਗੱਲ ਕਰਾਂਗੇ ਫੇਿਰ
ਹਾਂ ਅਸੀਂ ਸੋ ਗਏ ਸੀ ਫਿਰ ਘਰ ਐਵੇਂ ਚੰਗਾ ਜਿਹਾ ਨਹੀਂੀ ਲੱਗਦਾ ਹੈਗਾ ਨਾਲ ਹਾਂਜੀ ਹੋਰ ਸੁਣਾ
ਹੋਰ ਬਸ ਠੀਕ ਠਾਕ ਤੁਸੀਂ ਸੁਣਾਓ। ਤੁਹਾਡੇ ਮੰਮੀ ਆ ਆ ਗਏ ਨੇ ਅੱਛਾ ਅੱਛਾ ਕਿੱਥੇ ਪਹੁੰਚੇ ਅੱਛਾ ਅੱਛਾ ਤੁਸੀਂ ਰਹਿ ਗਏ ਫਿਰ ਹੈਂ?
ਅਸੀਂ ਜਾਵਾਂਗੇ।
ਅੱਛਾ ਅੱਛਾ ਠੀਕ ਹੈ ਜੀ ਹੋਰ ਸਹੀ ਗੱਲ ਏ। ਸਾਰੀ ਗੱਲ ਉਹਨਾਂ ਦੇ ਬਣਾਉਣ ਤੇ ਹੈਗੀ ਆ। ਹੋਰ ਦੱਸੋ?
ਬਸ ਠੀਕ ਠਾਕ ਪੜ੍ਹਾਈ ਕਿਵੇਂ ਚੱਲ ਚੱਲ ਤੁਹਾਡੀ?
ਸ ਪਹਿਲਾਂ ਵਰਗੀ ਠੀਕ ਠਾਕ ਹੀ
ਪੇਪਰ ਹੋ ਗਏ ਨੇ
ਹਾਂਜੀ ਹਾਂਜੀ ਉਹ ਤਾਂ ਹੋ ਗਏ। ਕਿਵੇਂ? ਹਾਂਜੀ ਹਾਂਜੀ ਬਹੁਤ ਵਧੀਆ ਗਏ।
ਤੇ ਹੁਣ ਅੱਗੋਂ ਕੀ ਕਰਨਾ?
ਅੱਗੋਂ ਹਜੇ ਤਾਂ ਕੁਛ ਸੋਚਿਆ ਨੀ ਹੈਗਾ।
ਅੱਛਾ
ਆਏ ਸਾਲ ਛੁੱਟੀਆਂ ਪਈਆਂ।
ਹੂੰ।
ਹਾਂਜੀ ਹਾਂਜੀ ਤੁਸੀਂ ਦੱਸੋ ਤੁਸੀਂ ਪੜ੍ਹਾਈ? ਕਰਦੇ ਕਰਨ ਦਿਓ?
ਹਜੇ ਤਾਂ ਮੈ ਰੁਕੀ ਹੋਈ ਹਾਂ।
ਅੱਛਾ ਜੀ ਅੱਛਾ ਜੀ।
ਥੋੜਾ ਜਿਹਾ ਗੈਪ ਦਵਾਂਗੇ।
ਠੀਕ ਹੈ ਜੀ ਠੀਕ ਹੈ ਠੀਕ। ਓਕੇ। ਹੋਰ ਸੁਣਾਓ?
ਬਸ ਵਧੀਆ।
ਅੱਛਾ ਜੀ।
ਤੇ ਭੈਣ ਜੀ।
ਠੀਕ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਓਕੇ ਠੀਕ ਹੈ ਜੀ।
ਹੂੰ।